ਹੈਲੋ,
ਹੈਲੋ। ਹੈਲੋ। ਹਾਂਜੀ ਸਸ਼ ਰੀ
ਸਸ਼ ਰੀ ਕਾਲ।
ਹਾਂਜੀ, ਕਿਵੇਂ ਹੋ ਤੁਸੀਂ?
ਵਧੀਆ, ਤੁਸੀਂ ਦੱਸੋ।
ਹਾਂ, ਮੈਂ ਅ ਮੈਂ ਪੁੱਛਣਾ ਸੀ ਤੁਸੀਂ ਅਹ ਤੁਸੀਂ ਆਪਣੇ ਬੇਟੇ ਦੀ ਟਿਊਸ਼ਨ ਲਗਾਈ ਹੋਈ ਆ ਨਾ ਤਾਂ ਹਾਂਜੀ, ਕਿਹਦੇ ਕੋਲ ਲਗਾਈ ਹੋਈ ਹੈ ਤੁਸੀਂ ਇਹ
ਸੀ ਨਾਲ ਹੀ ਸਾਡੇ ਇੱਧਰ ਗਲੀ ਦੇ ਵਿੱਚ ਘਰ ਆ ਉੱਥੇ ਲਗਾਈ ਹੋਈ ਆ, ਲਗਾਇਆ ਹੋਇਆ ਮੁੰਡਾ
ਓਕੇ ਮਤਲਬ ਕਿੱਦਾਂ ਪੜ੍ਹਾਂਦੇ ਹੈਗੇ ਆ, ਵਧੀਆ ਪੜ੍ਹਾਂਦੇ ਐ।
ਹਾਂ, ਵਧੀਆ ਪੜ੍ਹਾਂਦੇ ਨੇ ਸਹੀ ਚੱਲਦਾ ਪਿਆ ਬੇਟ
ਹੂੰ, ਮਤਲਬ ਸਹੀ ਚੱਲਦਾ ਹੈਗਾ। ਮੈਂ ਵੀ ਬੇਟੀ ਦੀ ਲਗਾਣੀ ਹੈਗੀ ਆ ਮਤ ਮਤਲਬ ਕਰਦੀ ਨੀ ਹੈਗੀ ਹੈ ਕਿਉਂਕਿ ਇਗਜ਼ਾਮ ਵੀ ਚੱਲਦੇ ਸੀ, ਹੁਣ ਥੋੜਾ ਜਾ ਮੈਨੂੰ ਦਿੱਕਤ ਆ ਰਹੀ ਸੀ ਪੜ੍ਹਦੀ ਨੀ ਹੈਗੀ ਐ।
ਹਮ ਨਹੀਂ ਵਧੀਆ ਚੱਲਦੀ ਵਧੀਆ ਪੜ੍ਹਾਉਂਦੇ ਨੇ ਤੁਸੀਂ ਦੇਖ ਲਓ
ਚਲੋ ਤਾਂ ਹਾਂ ਉਹੀ ਦੇਖ ਰਹੀ ਸੀ ਮੈਂ ਕਿ ਮਤਲਬ ਦੇਖਾਂ ਕਿ ਕਿੱਦਾਂ ਹੈਗਾ ਹਿਸਾਬ ਹਨਾ ਹ ਕਿਉਂਕਿ ਅਹ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਕੀ ਆਪਣਾ ਕਿਵੇਂ ਇੱਥੇ ਮਤਲਬ ਹੈਗਾ ਕਿਉਂਕਿ ਇਹਦੀ ਕਲਾਸ ਵੀ ਥੋੜੀ ਜਿਹੀ ਵੱਡੀ ਹੈਗੀ ਹੈ ਤੇ ਉਹ ਉਹ ਹਿਸਾਬ ਨਾਲ ਸਕੂਲ ਵਾਲੇ ਵੀ ਕੁਛ ਜਿਆਦਾ ਕਰਵਾਉਂਦੇ ਨੀ ਹੈਗੇ ਹੈ ਸਭ ਸਿਲੇਬਸ ਦੇ ਵਿੱਚ ਮੈਨੂੰ ਪ੍ਰੋਬਲਮ ਆਉਂਦੀ ਹੈ ਮੈਥ ਨੂੰ ਮਤਲਬ ਕਰਦੀ ਨੀ ਹੈਗੀ ਦਿੱਕਤ ਆਉਂਦੀ ਹੈਗੀ ਹੈ
ਨਹੀਂ ਉਹ ਟੀਚਰ ਬਹੁਤ ਵਧੀਆ ਉਹ ਉਹ ਸਾਰਾ ਕੁਛ ਕਰਵਾ ਦੇਗੀ ਮਤਲਬ ਸਹੀ ਚਲਾਉਂਦੀ ਹੈ ਬੱਚੇ ਨੂੰ ਵੀ ਆਪਣਾ ਰੂਟੀਨ ਦੇਖ ਕੇ ਕਿਵੇਂ ਬੱਚੇ ਨੂੰ ਆਉਣਾ
ਅੱਛਾ ਮਤਲਬ ਚੀਜ਼ ਨੂੰ ਟੈਸ ਟੂਸ ਵਗੈਰਾ ਵੀ ਲੈ ਰੱਖਿਆ ਦੀ ਨਾ ਟੈਸਟ ਵਗੈਰਾ ਲੈਂਦੀ ਹੈ
ਹਾਂਜੀ ਟੈਸਟ ਵੀ ਲੈਂਦੀ ਆ ਮਤਲਬ ਨਾਲ ਨਾਲ ਕਰਵਾਈ ਰੱਖਦੀ ਹੈ ਹਰੇਕ ਲੈਸ ਦੇ ਦੋ ਦੋ ਲੈਸ ਕੁਸ਼ਚਨ ਜਿਵੇ ਕਰਵਾਤੇ ਬੱਚਿਆਂ ਨੂੰ
ਹਾਂ ਹਾਂ ਤੇ ਬਸ ਉਹੀ ਮਤਲਬ ਮੈਂ ਸੋ ਸੋਚ ਸੋਚ ਸੀ ਨਾ ਮੈਂ ਕਿਹਾ ਕਿੱਦਾਂ ਮਤਲਬ ਕਿਉਂਕਿ ਅੱਗੇ ਅੱਗੇ ਕਿਵੇਂ ਤੁਹਾਨੂੰ ਪਤਾ ਹੀ ਹੈ ਸਕੂਲਾਂ ਦਾ ਹੀ ਸਾਹਮਣਾ ਮਤਲਬ ਖ਼ਰਾਬ ਹੀ ਚੱਲ ਰਿਹਾ ਹੈਗਾ ਇਏਦਨਾ ਕਰਦੇ ਨੀ ਹੈਗੇ ਹਨਾ ਬੱਚੇ ਜਿਵੇਂ ਤੇ ਉਸ ਹਿਸਾਬ ਨਾਲ ਮਤਲਬ ਬੱਚੇ ਕਏ ਮਤਲਬ ਕਰਦੇ ਨੀ ਬੱਚੇ ਕੰਮ ਤੇ ਸਕੂਲ ਵਾਲੇ ਵੀ ਬਸ ਐਵੇਂ ਹੈ ਕਿ ਆਪਣਾ ਥੋੜਾ ਜਿਹਾਹ ਚੀਜ਼ ਕਰਵਾਈ ਹੈ ਥੋੜਾ ਜਹਾ ਸਿਲੇਬਸ ਕਰਵਾਇਆ ਚਲੋ ਜੀ ਹੁਣ ਪੇਰੈਂਟਸ ਦੀ ਡਿਊਟੀ ਹੈਗੀ ਪੇਰੈਂਟਸ ਆਪਣੇ ਹਿਸਾਬ ਨਾਲ ਆਪਣਾ ਜਿਦਾਂ ਮਰਜੀੀ ਕਰਾਉਣ ਕਿਉਂਕਿ ਹੁਣ ਇਗਜ਼ਾਮ ਵੀ ਚੱਲ ਰਹੇ ਨੇ ਇਗਜ਼ਾਮ ਦੇ ਵਿੱਚ ਨਾ ਆਪਾਂ ਬੱਚਿਆਂ ਨੂੰ ਅਮ ਮਤਲਬ ਸਮਝਾਉਂਦੇ ਹੈਗੇ ਆ ਚੱਜ ਨਾਲ ਨਾ ਕੁੱਛ ਹੈਗਾ ਫੇਰ ਉਹੀ ਗੱਲ ਹੈ ਕਿ ਸਾਡੇ ਕੋਲ ਵੀ ਇੰਨਾਂ ਟਾਈਮ ਨੀ ਹੁੰਦਾ ਕਿ ਅਸੀਂ ਬੱਚੇ ਨੂੰ ਇੰਨਾ ਥੋੜਾ ਜਿਹਾ ਟਾਈਮ ਦੇ ਕੇ ਬੱਚੇ ਨੂੰ ਥੋੜਾ ਜਿ ਕਰਵਾ ਸਕੇ ਤੇ ਤਾਂ ਹੀ ਸੋਚਦੀ ਸੀ ਕਿ ਟਿਊਸ਼ਨ ਲਗਾਵਾਂ ਨਾ ਤਾਂ ਹੀ ਮੈਂ ਪੁੱਛਣੀ ਸੀ ਤੁਹਾਨੂੰ ਤੇ ਆਪਣਾ ਕੀ ਕਹਿੰਦੇ ਆ ਹੁਣ ਇਹਦੇ ਇਗਜ਼ਾਮ ਵਗੈਰਾ ਹੋਗੇ ਫਿਰ ਬੇਟੇ ਦੇ
ਹਾਂਜੀ ਇਹਦੇ ਹੋ ਗਏ ਨੇ ਬਸ ਹੁਣ ਛੁੱਟੀਆਂ ਜਿਆਂ ਹੋਣੀਆਂ ਨੇ ਕੰਮ ਵਗੈਰਾ ਦੇ ਰਹੇ ਨੇ
ਹਾਂ ਹੁਣ ਸਮਰ ਹਾਂਜੀ ਸਮਰ ਵੇਕੇਸ਼ਨ ਆ ਰਹੀ ਹੈਗੀ ਹੈ ਤੇ ਬਸ ਫੇਰ ਵੀ ਸਮਰ ਮਤਲਬ ਗਰਮੀਆਂ ਚ ਫਿਰ ਛੁੱਟੀਆਂ ਚ ਵੀ ਲਗਾਉਣਗੇ ਟਿਊਸ਼ਨ ਕਿੱਦਾਂ
ਨਹੀਂੀਉਹ ਮਰਜ਼ੀ ਆ ਵੈਸੇ ਲਗਾ ਲੈਂਦੇ ਨੇ ਉਹ ਵਿੱਚ ਜੇ ਦਸ ਪੰਦਰਾਂ ਦਿਨ ਦੀ ਛੁੱਟੀ ਕਰ ਦਿੰਦੇ ਨੇ ਜਿਵੇਂ ਉਹਨਾਂ ਨੇ ਜਾਣਾ ਹੁੰਦਾ ਨਾ ਕਿਤੇ ਘੁੰਮਣ
ਹਾਂ ਹਾਂ ਹਾਂ ਠੀਕ ਹੈ ਉਹੀ ਮੈਂ ਹਾਂ ਮੈਂ ਸੋਚ ਰਹੀ ਸੀ ਮੈਂ ਕਿਹਾ ਮਤਲਬ ਕਿੱਦਾਂ ਇਹਨਾਂ ਨੂੰ ਕਰਨਾ ਹੈ ਤੇ ਤਾਂ ਹੀ ਦੇਖ ਰਹੀ ਜੀ ਮੈਂ ਕਿਹਾ ਜੇ ਮਤਲਬ ਵਧੀਆ ਚੱਲਦਾ ਪਿਆ ਮਤਲਬ ਹੁਣ ਮਾਰਕਸ ਇਹਦੇ ਵਧੀਆ ਆਏ ਹੋਣੇ ਆ ਕਿੱਦਾਂ ਆ
ਹਾਂਜੀ
ਠੀਕ ਏ। ਹਾਂ-ਹਾਂ।
ਹਾਂਜੀ ਹਾਂ ਨੰਬਰ ਤਾਂ ਵਧੀਆ ਆਏ ਆ ਤੁਸੀ ਹਾਂ।
ਚਲੋ ਮੈਂ ਦੇਖਦੀ ਹਾਂ ਫੇਰ ਮੈਂ ਵੀ ਸੋਚ ਰਹੀ ਸੀ ਤੇ ਫੇਰ ਉਹ ਮਤਲਬ ਤੁਸੀਂ ਸਾਰੇ ਸਬਜੈਕਟ ਮਤਲਬ ਪੜ੍ਹਾ ਰਹੇ ਹੋ ਕਿੱਦਾਂ ਹੈਗਾ।
ਹਾਂਜੀ ਮੈਂ ਤਾਂ ਸਾਰੇ ਸਬਜੈਕਟਾਂ ਦੀ ਟਿਊਸ਼ਨ ਲਗਾਈ ਹੋਈ ਆ ਕਿਉਂਕਿ ਫੇਰ ਮੇਰੇ ਕੋਲ ਟਾਈਮ ਨੀ ਹੁੰਦਾ ਹੈਗਾ ਮੈਂ ਕਦੇ ਪੜ੍ਹਾ ਨਹੀਂ ਸਕਦੀ ਹੈਗੀ।
ਹਾਂ ਉਹੀ ਤਾਂ ਗੱਲ ਹੈ ਵ ਮਤਲਬ ਪਤਾ ਕੀ ਹੈ ਦੇਖੋ ਹੁਣ ਪੇਰੈਂਟਸ ਹੈਗੇ ਆ ਆਪਾਂ ਨੂੰ ਹੋਰ ਵੀ ਕੰਮ ਹੁੰਦੇ ਆ ਘਰ ਦੇ ਵੀ ਕੰਮ ਹੈਗੇ ਆ ਸਾਰੇ ਵੀ ਕੰਮ ਕਰਨੇ ਹੁੰਦੇ ਆ ਫਰ ਬੰਦਾ ਆਪ ਵੀ ਥੱਕ ਜਾਂਦਾ ਹੈਗਾ ਫੇਰ ਬੱਚੇ ਤੇ ਵੀ ਪੂਰਾ ਧਿਆਨ ਦੇਣਾ ਕਿਉਂਕਿ ਸੀ ਬੀ ਐਸ ਈ ਬੋਰਡ ਹੈਗਾ ਉਹਦੇ ਅਕੋਰਡਿੰਗਲੀ ਫਿਰ ਬੱਚੇ ਨੂੰ ਕਰਵਾਣਾ ਥੋੜ੍ਹਾ ਜਿ ਔਖਾ ਹੋ ਜਾਂਦਾ ਹੈਗਾ।
ਹਾਂਜੀ ਇਹ ਤਾਂ ਹੈ ਸਿਲੇਬਸ ਕਮ ਹੋ ਜਾਂਦਾ ਨਾ
ਹਾਂ ਕਾਫੀ ਹੋ ਜਾਂਦਾ ਹੈਗਾ ਕਿਉਂਕਿ ਹੁਣ ਟੀਚਰ ਵੀ ਹੁਣ ਤੁਹਾਨੂੰ ਪਤਾ ਹੁਣ ਸੀ ਬੀ ਵੀ ਆਪਣਾ ਹੁਣ ਜ ਦਾਂ ਸਮਰ ਵੇਕੇਸ਼ਨ ਚੱਲ ਦੇ ਹੈਗੇ ਆ ਤਾਂ ਤੇ ਫੇਰ ਹੁਣਮ ਸਕੂਲ ਵਾਲਿਆਂ ਨੇ ਹੁਣ ਐਕਟੀਵਿਟੀਆਂ ਪਾ ਦੇਣੀਆਂ ਹੈਗੀਆਂ ਉਹ ਵੀ ਕਿਥੇ ਬੱਚੇ ਕਰਦੇ ਆ ਉਹ ਵੀ ਮਤਲਬ ਪੇਰੈਂਟਸ ਨੂੰ ਹੀ ਕਰਵਾਣੀਆਂ ਪੈਂਦੀਆਂ। ਦੀਆਂ ਨੇ
ਹਾਂਜੀ ਆਹ ਉਹ ਤਾਂ ਹੈ ਹੀ ਆ ਫਿਰ ਬੱਚੇ ਕਿੱਥੇ ਕਰਦੇ ਨੇ ਬੱਚਿਆਂ ਕੋਲ ਬੈਠਾਂ ਕੇ ਆਪ ਕਰਨਾ ਪੈਂਦਾ ਸਾਰਾ ਕੰਮ
ਹਾਂ ਉਹੀ ਤੇ ਇਸੇ ਕਰਕੇ ਹੀ ਮਤਲਬ ਮੈਂ ਸੋਚਿਆ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਮਤਲਬ ਮੇਰਾ ਉਧਰ ਧਿਆਨ ਹੋਜੂਗਾ ਦੇ ਬਾਕੀ ਕਿ ਥੋੜਾ ਸਟੱਡੀ ਵੱਲ ਚਲੋ ਮੈਂ ਥੋੜਾ ਜਿਹਾ ਉਹ ਮੈਡਮ ਕਰਵਾਉਗੀ ਤੇ ਮਤਲਬ ਅ ਆਪਣਾ ਫੀਸ ਵਗੈਰਾ ਵੀ ਮਤਲਬ ਠੀਕ ਹੀ ਹੈਗੀ ਉਹਨਾਂ ਦੀ ਕਿੱਦਾਂ ਹੈਗ ਕੀ ਏ
ਨਹੀਂ ਠੀਕ ਹੈ ਫੀਸ ਤਾਂ ਬਾਕੀ ਐਵੇਂ ਕਲਾਸ ਦੇ ਮੁਤਾਬਿਕ ਫੀਸ ਰੱਖੀ ਹੋਈ ਆ ਉਹ ਨੇ ਜਿਵੇ ਬੇਟਾ ਮੇਰਾ ਫਿਫ਼ਥ ਚ ਏ ਤਾਂ ਵਨ ਥਾਊਸੈਂਡ ਲੈਂਦੇ ਨੇ।
ਚਲੋ ਉਹ ਤਾਂ ਕੋਈ ਨੀ ਹੈਗੇ ਹੁਣ ਦੇਖੋ ਬੱਚਾ ਜੇ ਸਹੀ ਚੱਲ ਰਿਹਾ ਫੇਰ ਤੋਂ ਕੋਈ ਪ੍ਰੋਬਲ ਲਮ ਨੀ ਹੈਗੀ ਚਲੋ ਫੀਸ
ਜੇ ਸਾਰੇ ਹਾਂ ਸਾਰੇ ਸਬਜੈਕਟ ਪੜ ਪੜ੍ਹਦੇ ਨੇ ਨਾ ਫਿਰ ਤਾਂ ਫਿਰ ਇੰਨੀ ਤਾਂ ਫੀਸ ਤਾਂ ਲੇਂਦੇ ਇਸ ਨੇ।
ਹਾਂ ਬਿਲਕੁਲ ਕੋਈ ਗੱਲ ਨੀ ਚਲੋ ਨਾ ਆਪਾਂ ਦੇਖਦੇ ਹੈਗੇ ਆ ਮਤਲਬ ਕਰਦੇ ਏ ਕਿਉਂਕਿ ਹੁਣ ਅੱਗੇ ਅੱਗੇ ਨਾ ਕੰਮ ਬਹੁਤ ਅੱਗੇ ਚੱਲਦਾ ਹੀ ਜਾਊਗਾ ਨਾ ਇੱਕ ਤਰ੍ਹਾਂ ਦਾ ਤੇ ਫਿਰ ਤਾਂ ਮੈਨੂੰ ਥੋੜੀ ਪ੍ਰੋਬਲਮ ਜਿ ਆ ਰਹੀ ਹੈਗੀ ਐਂ। ਕੋਈ ਨੀ ਚਲੋ ਮੈਂ ਦੇਖਦੀ ਹਾਂ ਤੇ ਮਤਲਬ ਮੈਂ ਥ ਵਗੈਰਾ ਸ ਵਧੀਆ ਪੜ੍ਹਾਦ
ਹਾਂਜੀ ਹਾਂ ਮੈਥ ਵਧੀਆ ਪੜਾਦੇ ਨੇ ਦੇ ਤਾਂ ਮਤਲਬ ਬੱਚੇ ਨੂੰ ਸਾਰੇ ਸਮਝ ਆ ਜਾਂਦੇ ਨੇ ਸਮ ਵਗੈਰਾ ਪੂਰਾ ਇੱਕ ਇੱਕ ਸਮ ਸਮਝਾਦੇ ਨੇ।
ਹਾਂ ਹਾਂ ਕਿਉਂਕਿ ਅਹ ਮੈਥ ਵੀ ਹੈ ਕਿਉਂਕਿ ਹੁਣ ਦੇਖੋ ਅੱਗੇ ਗਦਾ ਇਹਦੀ ਐਕਚੁਲੀ ਕਲਾਸ ਹੈਗੀ ਹੈ ਸੈਵਨਥ ਕਲਾਸ ਹੈਗੀ ਹੈ ਤੇ ਫੇਰ ਉਹਦੇ ਕਰਕੇ ਥੋੜਾ ਜਿ ਮਤਲਬ ਦਿੱਕਤ ਆਉਂਦੀ ਹੈ ਕਿ ਸਕੂਲ ਵਾਲੇ ਮੈਡਮ ਦਾ ਮਤਲਬ ਦ ਹੀ ਬਸ ਆਪਣਾ ਥੋੜਾ ਜਿਹਾ ਕਰਵਾਇਆ ਫੇਰ ਆਪਣਾ ਟਾਈਮ ਪਾਸ। ਕਰਿਆ ਫਿਰ ਉਸ ਤੋਂ ਬਾਅਦ ਆਪਣਾ ਵੀ ਚਲੋ ਹਾਂਜੀ ਪੇਰੈਂਟਸ ਹੁਣ ਆਪਣੇ ਆਪ ਹੀ ਘਰੋਂ ਕਰ ਕਰਾਉਣਗੇ। ਫੇਰ ਐਵੇਂ ਇੰਨਾ ਹੁੰਦਾ ਨੀ ਨਾ। ਕੰਮ ਸਾਡੇ ਕੋਲੋਂ ਵੀ
ਹਾਂਜੀ ਹਾਂ ਫਿਰ ਘਰੇ ਬੱਚੇ ਤੋਂ ਪੜ੍ਹਾਇਆ ਨ ਜਾਂਦਾ ਹੈਗਾ ਕਿ ਟਿਊਸ਼ਨਾਂ ਤੇ ਹੀ ਚੱਲਦੇ ਨੇ ਅੱਜ ਕੱਲ੍ਹ ਸਾਰੇ ਬੱਚੇ
ਹਾਂ ਉਹੀ ਤਾਂ ਗੱਲ ਹੈਗੀ ਆ। ਹੁਣ ਅੱਗੇ ਅੱਗੇ ਦੇਖੋ ਹੁਣੇ ਸਮਰ ਵੀਕੇਸ਼ਨ ਆ ਰਹੀਆਂ ਨੇ ਹੁਣ ਗਰਮੀਆਂ ਚ ਇਹਨਾਂ ਨੇ ਪੜ੍ਹਨਾ ਘੱਟ ਹੈਗਾ ਤੇ ਸ਼ਰਾਰਤਾਂ ਹੀ ਜ਼ਿਆਦਾ ਰਹਿਣੀਆਂ ਬਸ ਖਲਣਾ ਕੁਦਣਾ ਜ਼ਿਆਦਾ ਹੈਗਾ।
ਹੋਰ ਫੇਰ ਪਿੱਛੇ ਰਹਿ ਜਾਂਦੇ ਨੇ ਫੇਿਰ ਪੜ੍ਹਾਈ ਨਹੀਂੀ ਕਰਦੇ ਹੈਗੇ ਘਰੇ।
ਹਾਂ ਉਹੀ ਉਹੀ ਤਾਂ ਗੱਲ ਹੈ ਨਾ ਬਸ ਉਹੀ ਤਾਂ ਹੀ ਮੈਂ ਵੀ ਸੋਚਦੀ ਸੀ ਮੈਂ ਕਿਹਾ ਚਲੋ ਮੈਂ ਦੇਖਦੀ ਹਾਂ ਵੀ ਮਤਲਬ ਅਮ ਬੇਟੀ ਦੀ ਟਊਸ਼ਨ ਉੱਧਰ ਹੀ ਲਗਾ ਲਾ ਤੇ ਜ਼ਿਆਦਾ ਮਤਲਬ ਸਹੀ ਰਹੇਗਾ ਹਨਾ ਤੇ ਦੇਖ ਦੇਖਦੇ ਹ ਚਲੋ ਕਿੱਦਾਂ ਹਿਸਾਬ। ਬੰਦਾ ਹੈਗਾ ਨਾ ਆਪਣਾ ਹਾਂ ਚਲੋ ਬਾਕੀ ਹਲੇੇ ਤੂੰ ਛੁੱਟੀਆਂ ਹਲੇ ਹੋਣੀਆਂ ਬਣੀੇ ਸਕੇਸ਼ਨ
ਹ ਵੀੀ ਹਲੇ ਤਾਂ ਥਰਟੀ ਤੋਂ ਹੋਣੀਆਂ ਨੇ ਤੀਹ ਤਰੀਕ ਤੋਂ ਇੱਕ ਤਰੀਕ ਦੀ ਬਸ ਛੁੱਟੀ ਹੋਏਗੀ ਬੱਚਿਆਂ ਨੂੰ
ਹਾਂ। ਹਾਂ ਸਾਰੇ ਪਾਸਿਆ ਮਤਲਬ ਏਦਾਂ ਹੀ ਹੈਗਾ ਨਾ ਸਾਰਾ ਹਿਸਾਬ
ਤੇ ਆ।
ਹਾਂ ਇੱਕ ਦੋਨ ਤੋਂ ਹੀ ਹੋ ਕੋਈ ਗੱਲ ਨੀ ਚਲੋ ਦੇਖਦੇ ਆ ਕਿੱਦਾਂ ਹਿਸਾਬ ਹਨਾ ਆਪਾਂ ਦੇਖਣਾ ਹੀ ਹੈਗਾ ਮਤਲਬ ਮੇਨ ਫੋਣ ਬੱਚਿਆਂ ਪਿੱਛੇ ਬਹੁਤ ਕੁਛ ਕਰਨਾ ਪੈਂਦਾ ਹੈਗਾ ਹੁਣ ਪੇਰੈਂਟਸ ਨੇ ਆਪਣਾ ਧਿਆਨ ਦੇਣਾ ਬੱਚੇ ਨੇ ਆਪਣਾ ਧਿਆਨ ਦੇਣਾ ਜੇ ਬੱਚਾ ਸਹੀ ਹਿਸਾਬ ਨਾਲ ਚੱਲਦਾ ਰਹਹੇਗਾ ਤੇ ਸਾਨੂੰ ਪ੍ਰੋਬਲਮ ਨੀ ਆਉਣੀ ਹੈਗੀ ਹੈ ਜੇ ਬੱਚਾ ਨਹੀਂ ਕਰੂਗਾ ਫੇਰ ਫੇਰ ਦਿੱਕਤ ਆ ਜਾਂਦੀ ਹੈਗੀ। ਹੈ ਆ।
ਹਾਂਜੀਿਆ। ਅ ਬਾਕੀ ਤੁਸੀਂ ਦੇਖ ਲਓ ਪਤਾ ਕਰਲੋ ਜਿਵੇਂ ਤੁਹਾਨੂੰ ਠੀਕ ਲੱਗਦਾ। ਪਰ ਤੁਸੀਂ ਐਡਰੈਸ ਮੈਂ ਤੁਹਾਨੂੰ ਦੱਸ ਦਦੀ ਆ ਤੁਸੀਂ ਆਪਣਾ ਪਤਾ ਕਰਯ ਟਊ ਦਾ। ਵਿੀ ਮਿਆ ਬਕੀ ਮਿਆ ਹਾਂ। ਲਦਾ। ਫੀਸ ਵਗੈਰਾ ਬੱਚੇ ਦੀ ਕਲਾਸ ਉਹਦੇ ਨਾਲ ਕਰਦੇ ਨੇ ਨਾ ਫੀਸ
ਹਾਂਜੀ ਹਾਂਜੀ ਹਾਂ ਨ ਉਹਦੀ ਕਲਾਸ ਇਹਦੀ ਕਲਾਸ ਵੱਡੀ ਹੈ ਨਾ ਉਹਦੀ ਕਲਾਸ ਤਾਂ ਛੋਟੀ ਤੁਹਾਡੇ ਬੇਟੇ
ਹਾਂਜੀ ਹਾਂ
ਕੋਈ ਗੱਲ ਨੀ ਮੈਂ ਦੇਖਦੀ ਹਾਂ ਫਿਰ ਇਹਨਾਂ ਦਾ ਨਾ ਜਿੱਦਾਂ ਵੀ ਹਾਬ ਬੰਦਾ ਹੈਗਾ ਇੱਕ ਵਾਰੀ ਮੈਂ ਮਤਲਬ ਹਸਬੈਂਡ ਨਾਲ ਵੀ ਗੱਲ ਕਰਦੀ ਹਾਂ ਨਾ ਉਹ ਵੀ ਕੀ ਕਹਿੰਦੇ ਹੈਗੇ ਆ ਕਿਉਂਕਿ ਕੀ ਉਹਨਾਂ ਕੋਲ ਵੀ ਇੰਨਾ ਟਾਈਮ ਨੀ ਹੁੰਦਾ ਹੈਗਾ ਵੀ ਹਾਂ ਵੀ ਕਹਾਂ ਕਿ ਮਤਲਬ ਸਵੇਰੇ ਜਾ ਕੇ ਉਹ ਸ਼ਾਮ ਨੂੰ ਆਉਂਦੇ ਆ ਫੇਰ ਮਤਲਬ ਉਹ ਵੀ ਟਾਈਮ ਨੀ ਦੇ ਸਕਦੇ ਕਿ ਹਾਂ ਕਾਂ ਕਿ ਵੀ ਹਾਂ ਇਹ ਨੂੰ ਪੜ੍ਹਾਓ ਕਿਉਂਕਿ ਫਿਰ ਤੁਹਾਨੂੰ ਪਤਾ ਬੱਚਾ ਆਪਣੇ ਆਪ ਦਾ ਕਿਉਂਕਿ ਸਾਡਾ ਬੱਚਾ ਬੱਚਾ ਸੈਲਫ ਹੀ ਨਹੀਂ ਹੈਗਾ ਨਾ ਮੇਨ ਪ੍ਰੋਬਲਮ ਇਹ ਆਂਦੀ ਕਿ ਜ ਆਪਣੇ ਆਪ ਸਟੱਡੀ ਕਰਨ ਵਾਲਾ ਨੀ ਬਣਿਆ ਹੈਗਾ ਹਮ ਹਾਂ ਉਹੀ ਦਿੱਕਤ ਸਾਰੀ ਹੈਗੀ ਨਾ ਜੇ ਬੱਚਾ ਸਾਡਾ ਸੈਲਫ ਬਣ ਜਾਵੇ ਸਟੱਡੀ ਕਰੇ ਤੇ ਫੇਰ ਤਾਂ ਹੋਰ ਗੱਲ ਹੁੰਦੀ ਆ ਆਪਣੇ ਆਪ ਸੈਲਫ ਨਹੀਂ ਕਰਦਾ ਪਿਆ ਫੇਰ ਦਿੱਕਤ ਆਉਂਦੀ ਹੈਗੀ ਆ ਕਿਉਕਿ ਥੋੜਾ ਬਹੁਤ ਅਭ ਆਪ ਕਰ ਨਾ ਬੱਚਾ ਫੇਰ ਚਲੋ ਪੇਰੈਂਟਸ ਨੂੰ ਇੰਨੀ ਦਿੱਕਤ ਆਉਂਦੀ ਚਲੋ ਵੀ ਮਾੜਾ ਮੋਟਾ ਚਲੋ ਅਮ ਬੱਚੇ ਨੇ ਸਾਡੇ ਕੋਲੋਂ ਕੁੱਛ ਵੀ ਲਿਆ ਤੇ ਕੋਈ ਇੰਨੀ ਦਿੱਕਤ ਨੀ ਆਉਂਦੀ ਫੇਰ ਤਾਂ ਪੇਰੈਂਟਸ ਦੱਸ ਵੀ ਸਕਦੇ ਹ ਅਸੀਂ ਦੱਸ ਸਕਦੇ ਹਾਂ ਜੇ ਹੁਣ ਸਾਰਾ ਕੁਛ ਹੀ ਮਤਲਬ ਐਵੇਂ ਲੱਗਦਾ ਕਿ ਬ ਪਰ ਨਾ ਆਪਣੇ ਮਤਲਬ ਇਹਨਾਂ ਦੇ ਵੇਪਰ ਨਹੀਂ ਹੈਗੇ ਸਾਡੇ ਪਰਰ ਹੈਗੇ ਹੈਗੇ ਅਸੀਂ ਇਹਨਾਂ ਨੂੰ ਤਿਆਰੀ ਕਰਵਾਉਣੀ ਹੈਗੀ ਅਸੀਂ ਦੇਖਣਾ ਹੈਗਾ ਹ ਇਹੀ ਤਾਂ ਗੱਲ ਹੈ ਉਹੀ ਦੇਖਣਾ ਪੈਂਦਾ ਹੈ ਕਿ ਕਿਵੇਂ ਕਰਨਾ ਕਿਵੇਂ ਨਹੀਂ ਕਰੀਦਾ ਹੈਗਾ ਚਲੋ ਮੈਂ ਇੱਕ ਵਾਰੀ ਅ ਮਤਲਬ ਤੁਸੀਂ ਮੈਨੂੰ ਨਾ ਤਾਂ ਐਡਰੈਸ ਮੈਨੂੰ ਸੈਂਡ ਕਰਦੇ ਨਾ ਤੇ ਇੱਕ ਵਾਰੀ ਮੈਂ ਜਾ ਕੇ ਦੇਖ ਕੇ ਆਊਂਗੀ ਤੇ ਪਤਾ ਕਰਾਊਂਗੀ ਮੈਂ ਚਲ ਫਿਰ ਛੁੱਟੀਆਂ ਕਰ ਲੈਣਗੇ ਟਿਊਸ਼ਨ ਕਿਉਂਕਿ ਹੁਣ ਤਿੰਨ ਚਾਰ ਦਿਨ ਤਾਂ ਰਹਿ ਹੀ ਗਏ ਹੈਗੇ ਆ ਕਿਉਂਕਿ ਹੁਣ ਥੋੜੇ ਜਿਹੇ ਦਿਨ ਨੀ ਹੈਗੇ ਮੈਂ ਛੁੱਟਿਆ ਹਮ ਠੀਕ ਹੈ ਮੈਂ ਫੇਿਰ ਉਹੀ ਹਾਂ ਉਹੀ ਮੈਂ ਸੋਚਦੀ ਹਾਂ ਮੈਂ ਕਿਹਾ ਪਤਾ ਲੱਗਦਾ ਨਾ ਕਿੱਦ ਹੈਗਾ ਹਿਸ ਮੈਂ ਤਾਂਹੀ ਤੁਹਾਡੇ ਤੋਂ ਪੁੱਛ ਸੀ
ਹਮ ਇੱਕ ਵਾਰ ਤੁਸੀਂ ਆਪ ਜਾ ਕੇ ਪਤਾ ਕਰਕੇ ਆਓਗੇ ਨਾ ਫੇਿਰ ਉਹ ਦੱਸਣਗੇ ਆਪੇ ਵੀ ਉਹਨਾਂ ਨੇ ਜੇ ਜਾਣਾ ਹੋਇਆ ਕਿਤੇ ਛੁੱਟੀਆਂ ਚ ਫੇਰ ਉਹ ਦੋ ਚਾਰ ਛੁੱਟੀਆਂ ਕਰ ਦੇਣਗੇ ਜਿਵੇਂ ਠੀਕ ਲੱਗਿਆ ਉਹਨਾਂ ਨੂੰ
ਠੀਕ ਹੈ, ਠੀਕ ਹੈ, ਕੋਈ ਗੱਲ ਨੀ ਅਸੀਂ ਮਤਲਬ ਮੈਂ ਇਕ ਵਾਰੀ ਪਤਾ ਵੀ ਕਰ ਆਵਾਂਗੀ ਬਾਕ- ਕੀ ਤੁਸੀਂ ਇੱਕ ਵਾਰੀ ਮੇਰੇ ਬਾਰੇ ਉਹਨਾ ਨੂੰ ਕਹਿ ਵੀ ਦੇਣਾ ਠੀਕ ਹੈ ਵੀ ਐਵੇਂ ਕਰਕੇ ਵੀ ਉਹਨਾ ਨੇ ਆਉਣਾ ਹੈਗਾ ਤੇ ਮਤਲਬ ਤੁਹਾਡੇ ਨਾਲ ਗੱਲ ਕਰਨ ਆਉਣਗੇ ਇਹ ਨੀ ਪਤਾ ਕਦੋਂ ਆਉਣਗੇ ਵੀ ਆ ਜਾਣਗੇ ਹੁਣ ਇਹਨਾਂ ਦਿਨਾਂ ਚ ਈ। ਹਾਂ ਤੁਸੀਂ ਇੱਕ ਵਾਰੀ ਹਾਂ ਤੁਸੀਂ ਆਪਣੇ ਵੱਲੋਂ ਵੀ ਨਾ ਮਤਲਬ ਥੋੜਾ ਜਿਹਾ ਉਹਨਾ ਨੂੰ ਕਹਿ ਦੇਣਾ। ਕੀ ਕਿਵੇਂ ਕਿੱਦਾਂ ਕਿਵੇਂ ਕੰਮ ਹੈਗਾ ਹੈਨਾ ਤੇ ਫੇਿਮਰ ਮੈਂ ਦੇਖਦੀ ਹਾਂ ਕਿ ਹੁਨ ਕਿਵੇਂ ਦਾ ਪਹਿਲਾਂ ਕਰ ਕਰਕੇ ਪੁੱਛ ਕੇ ਆਉਂਗੀ ਫੇਰ ਉਹਨਾਂ ਕੋਲੋਂ ਐਡਰੈਸ ਮੈਨੂੰ ਤੁਸੀਂ ਸੈਂਡ ਹੈਨਾ ਜਾਂ ਤਾਂ ਮੈਨੂੰ ਤੁਸੀਂ ਫੋਨ ਨੰਬਰ ਹੀ ਦੇ ਦੇਣਾ ਉਹਨਾਂ ਦਾ, ਹਾਂ ਤੁਸੀਂ ਮੈਨੂੰ ਹ ਫੋਨ ਨੰਬਰ ਚ ਸੇ਼ਅਰ ਕਰ ਦੇਨਾ ਫੇਿਰ ਮੈਂ ਮਤਲਬ ਦੇਖ ਲੈਂਦੀ ਹਾਂ ਕਰ ਲਾਂਗੀ। ਹੈਨਾ? ਏਦਾਂ ਕਰ ਲਾਂਗੇ। ਕੀ ਕਹਿ ਰਹੇ ਹੋ ਹਾਂ ਠੀਕ ਹੈ ਹਾਂ ਮੈਨੂੰ ਅਪਣਾ ਹੂੰ ਚੱ ਤੋ ਮੈਨੂੰ ਭੇਜ ਦੇਣਾ ਤੁਸੀਂ ਹੈਂ ਠੀਕ ਹੈ ਜੀ, ਠੀਕ ਹੈ ਜੀ, ਉਹ ਅਹ ਯਾਦ ਮਤਲਬ ਯਾਦ ਨਾਲ ਭੇਜ ਦੇਣਾ ਥੋੜਾ ਜਿਹਾ ਕਿਤੇ ਭੁੱਲ-ਭਾਲ ਨਾ ਜਾਓ।
ਨਹੀਂ-ਨਹੀਂ ਠੀਕ ਹੈ ਮੈਂ ਯਾਦ ਨਾਲ ਭੇਜ
ਹਾਂ ਠੀਕ ਹੈ। ਥੈਂਕ ਯੂ ਜੀ।